ਹੂੰ। ਹੋਈ ਗੱਲ?
ਹਾਂਜੀ, ਹਾਂਜੀ, ਹੋ ਗਈ ਗੱਲ, ਮੈਂ ਕਿਹਾ ਹੁਣ ਪਹਿਲੇ ਉਹ ਨਾ ਕੁਛ ਅਰਜੈਂਟ ਕੰਮ ਸੀ। ਇਹਦੇ ਪਾਪਾ ਨਾ, ਬਾਹਰ ਗਏ ਦੇ ਸੀ, ਸਮਾਨ ਲੈਣ। ਆਈਸ ਕਰ੍ਰੀਮ ਵਗੈਰਾ, ਤੇ ਕੁਛ ਅਰਜੈਂਟ ਕੰਮ
ਹਮ, ਹਮ, ਹਮ ਹਮ।
ਚਲੋ ਮੈਂ ਪਹਿਲਾਂ ਇਹਨਾਂ ਨੂੰ ਦੱਸਦਾ, ਫੇਰ ਹੀ ਮੈਂ ਕਾਲ ਕਰਦੀ ਆ ਵੇ ਫੋਨ ਮਿਲਾਈ ਜਾਣਗੇ ਮਿਲਾਈ ਜਾਣਗੇ।
ਹਾਂ-ਹਾਂ ਤੇ ਮੈਂ ਕਿੱਥੇ ਤੱਕ ਦੱਸਦਾ ਸੀ ਤੁਹਾਨੂੰ ਹਾਂ ਕੜਾਹੀ ਚ ਤੁਸੀਂ
ਚਾਵਲ
ਹਾਂ ਉਹੀ ਪਿਆ ਉਹੀ ਆਪਣਾ ਪੇਸਟ ਭੁੰਨਲੋ ਪਿਆਜ। ਭੁੰਨੋ ਪੇਸਟ ਭੁੰਨੋ ਲਸ ਲਸਣ ਅਦਰਕ ਦਾ ਭੁੰਨ ਕੇ ਜੀਰਾ ਵਗੈਰਾ ਪਾ ਲੋ ਤੇ ਨਾਲ ਹੀ ਤੁਸੀਂ ਆਪਣਾ ਅਹ ਉਹ ਪਾ ਦੋ ਚਿਕਨ ਪਾਦੋ ਜੋ ਤੁਹਾਡਾ ਬੋਇਲ ਚਿਕਨ ਹੈ ਨਾ ਸਿਰਫ ਸੁੱਕਾ ਸੁੱਕਾ ਆਪਣੇ ਉਹਦੇ ਚੋਂ ਕੱਢ ਕੇ ਉਧਰੋ ਦੀ ਕੇ ਸੁੱਕਾ ਸੁੱਕਾ ਚਿਕਨ ਪਾ ਦੋ ਔਰ ਸੁੱਕਾ ਸੁੱਕਾ ਚਿਕਨ ਪਾ ਕੇ ਥੋੜੀ ਦੇਰ ਭੁੰਨ ਲਓ ਭੁੰਨ ਕੇ ਤੁਹਾਨੂੰ ਇੱਕ ਕਟੋਰੀ ਦਹੀਂ ਪਾਣਾ ਪਾਣਾ ਤੁਸੀਂ ਉਹ ਮੈਸ਼ ਬਲੈਂਡ ਕਰਕੇ ਉਹਦੇ ਅੰਦਰ ਬੁਟੀਆਂ ਨਾ ਹੋਣ ਹੂੰ
ਅੱਛਾ ਅੱਛਾ ਦਹੀਂ, ਤੇ ਉਹ ਲਾਸਟ ਟਾਈਮ ਤੁਸੀਂ ਦੱਸਿਆ ਸੀ ਏਦਾਂ ਹੀ ਮੰਗਵਾ ਲਾਂਗੀ। ਹਨਾ ਕਿਉਂਕਿ ਉਹ ਖੱ ਨਾ ਹੋਏ ਵੈਸੇ ਇਸ ਚ ਰਾਈਸ ਕੋਈ ਦਿੱਕਤ ਨਹੀਂ ਆਉਂਦੀ
ਨਾ ਨਾ ਨਾ ਨਾ ਨਾ ਇਸ ਚ ਤੇ ਖੱਟਾ ਚਾਹੀਦਾ ਹੁੰਦਾ ਹੈ, ਕਿਉਂਕਿ ਅ ਚਾਵਲ ਖਿਲਾ ਖਿਲਾ ਬਣਦਾ ਹੈ, ਦਹੀਂ ਵੀ ਪਾਂਦੇ ਆ ਇਸ ਕਰਕੇ ਚਾਵਲ ਖਿਲੇ ਖਿਲੇ ਬਣਨ
ਹਾਂਜੀ-ਹਾਂਜੀ ਠੀਕ ਹੈ ਠੀਕ ਹੈ ਵੈਸੇ ਮੈਂ ਸੁਣਿਆ ਸੀ।
ਹਾਂ ਉਹ ਵੀ ਪਾਵਾਂਗੇ ਉਹ ਬਾਅਦ ਚ ਪਾਵਾਗੇ ਕਹਿੰਦੇ,
ਅੱਛਾ ਅੱਛਾ ਠੀਕ ਹੈ ਠੀਕ ਹੈ ਉਹੀ ਮਤਲਬ ਮੈਨੂੰ ਮੇਰਾ ਇੱਕ ਫਰੈਂਡ ਹੈਗਾ ਸੀ ਨਾ ਉਹ ਦੱਸ ਰਹੇ ਸੀ। ਜੀ ਉਹ ਥੋੜੇ ਸੇ ਸਾਊਥ ਦੇ ਸੀ ਨਾ ਤੇ ਕਹਿੰਦੇ ਕਿ ਅਸੀਂ ਏਦਾਂ ਕੁੂ ਕਰਕੇ ਬਣਾਦੇ ਆ ਤੇ ਮੈਂ ਕਿਹਾ ਚਲੋ ਕੋਈ ਨੀ ਹਾਂ।
ਹਾਂ ਤੇ ਫੇਰ ਤੁਸੀਂ ਇਹਨੂੰ ਚਿਕਨ ਨੂੰ ਭਿਗੋ ਭੁੰਨ ਕੇ ਦਹੀਂ ਪਾ ਦੋ ਇੱਕ ਕਟੋਰੀ, ਦਹੀਂ ਪਾ ਕੇ ਕਟੋਰੀ ਉਹਦੇ ਅੰਦਰ ਤੁਸੀਂ ਹਾਂ, ਚਾ ਜੋ ਚਿਕਨ ਦਾ ਪਾਣੀ ਹੋਏਗਾ ਨਾ ਗਿਲਾਸ ਚ ਬਚਿਆ ਦਾ ਕੁ ਕਰ ਚ ਉਹ ਪਾ ਦੋ, ਉਹ ਪਾ ਕੇ ਥੋੜਾ ਸਾ ਉਬਾਲਾ ਆ ਜਾਏਗਾ। ਉਬਾਲਾ ਆ ਕੇ ਪਾਣੀ ਨੂੰ ਵੈਸੇ ਪਾਣੀ ਬੋਇਲ ਹੀ ਹੈ। ਉਹ ਆ ਜੇਗਾ ਤੇ ਫੇਰ ਉਹਦੇ ਬਾਅਦ ਤੁਸੀਂ ਉਹਦੇ ਅੰਦਰ ਪਾ ਦੇਣਾ ਹੈ ਇਹ ਕੀ ਕਹਿੰਦੇ ਆ ਅਪਣੇ ਚਾਵਲ ਦਾ ਪਾਣੀ। ਚਾਵਲ ਦਾ ਪਾਣੀ ਨਾ ਇੱਕ ਗਲਾਸ ਪਾਣੀ ਕੱਟ ਪਾਣਾ।
ਠੀਕ ਹੈ, ਹਾਂਜੀ ਠੀਕ ਹੈ-ਠੀਕ ਹੈ ਉਹ ਬੋਇਲ ਕੀਤਾ ਹੋਆ। ਜੋ ਬੀ ਹੈ।
ਹਾਂਜੀ ਬਿਲਕੁਲ ਤੇ ਇੱਕ ਗਲਾਸ ਪਾਣੀ ਘੱਟ ਪਾਣਾ ਕਿਉਂਕਿ ਤੁਸੀ ਗਲਾਸ ਚਿਕਨ ਦਾ ਪਾਣੀ ਪਾ ਤਾ ਹੈ। ਹਾਂ ਤੇ ਫੇਰ ਉਹ ਜਦੋਂ ਪਾ ਦੋ, ਉਹ ਭੁੰਨ ਜਾਏ, ਹੋ ਜਾਏ ਉਹਦੇ ਬਾਅਦ ਤੁਸੀਂ ਉਹਨੂੰ। ਉਹਦੇ ਅੰਦ ਦਰ ਕੀ ਕਰੋ ਅਹ ਨਮਕ ਪਾਦੋਂ। ਆਪਣਾ ਦੋ, ਦੋ ਟਾਈ ਚਮਚ ਨਮਕ ਪਾ ਦੋ ਕਿਉਂਕਿ ਪਾਣੀ ਚਾਵਲ ਪੀ ਜਾਂਦੇ ਨੇ ਨਾ ਨਮਕ
ਹਾਂਜੀ-ਹਾਂਜੀ ਉਹ
ਦੋ ਢਾਈ ਚਮਚ ਨਮਕ ਪਾ ਦੋ, ਥੋੜਾ ਸ ਹਾਂ ਉਓਹੀ ਥੋੜਾ ਸਾ ਅੱਧਾ ਚਮਚ ਗਰਮ ਮਸਾਲਾ ਪਾਦ ਦੋ ਉਪਰੋ ਦੀ। ਗਰਮ ਮਸਾਲਾ ਪਾ ਕੇ। ਉਹਨੂੰ ਥੋੜਾ ਚਲਾ ਲੋ ਨਮਕ ਇੱਕ ਸਾਈਡ ਨਾਲ ਇਕੱਠਾ ਹੋ ਜਾਏ ਅੱਛੇ ਤਰੀਕੇ ਨਾਲ ਚਲਾ ਕੇ ਉਹਨੂੰ ਤੁਸੀਂ ਅਹ ਉਹਦੇ ਅੰਦਰ ਲੰਬੀਆਂ ਲੰਬੀਆਂ ਹਰੀਆਂ ਮਿਰਚਾਂ ਕੱਟ ਕੇ ਉੱਪਰ ਉਹਦੀ ਬਹੁਤ ਸਾਰੀਆਂ ਹਰ ਰੀਆ ਮਿਰਚਾਂ ਪਾ ਦੋ। ਸੱਤ ਅੱਠ ਹਾਂ, ਸੱਤ ਅੱਠ ਹਰੀਆਂ ਮਿਰਚਾਂ ਪਾ ਦੋ ਹਰੀਆਂ ਮਿਰਚਾਂ ਪਾ ਪਾ ਕੇ ਉਹਨੂੰ ਢੱਕ ਦੋ ਜਦੋਂ ਚਾਵ ਵੱਲ ਬਣ ਜਾਣ। ਅਹ ਜੈਸੀ ਪਾਕਜਾਨ ਚਾਵਲ। ਉਹਨੂੰ ਹਲਕਾ ਸ ਹਿਲਾ ਲੋ ਹਿਲਾ ਕੇ ਫਿਰ ਐਸੀਂ ਛੱਡ ਦੋ ਔਰ ਉਹਦੇ ਅੰਦਰ ਤੁਹਾਨੂੰ ਪਾਣਾ ਰੰਗ ਆਪਣਾ ਆ ਓਰਜ ਰੰਗ ਨੀ ਹੁੰਦਾ। ਓਰਜ ਰੰਗ ਹੋ ਗਿਆ ਯਲੋ ਰੰਗ ਹੋ ਗਿਆ ਬਸ ਉਹ ਥੋੜਾ-ਥੋੜਾ-ਥੋੜਾ-ਥੋੜਾ, ਦੋ ਤਿੰਨ ਬੂੰਦਾ ਜਗ੍ਹਾ ਜਗ੍ਹਾ ਤੇ ਪਾ ਦੋ ਔਰ ਉਹਨੂੰ ਢੱਕ ਦੋ ਆਪਣਾ ਆਪਣੇ ਆਪ ਜੋ ਰੰਗ ਦਾ ਪਾਣੀ ਹੈ ਉਹ ਸੁੱਕ ਜਾਏਗਾ। ਔਰ ਉਹਨੂੰ ਪੰਦਰਾਂ ਮਿੰਟ ਏਸੀ ਢੱਕ ਕੇ ਰੱਖ ਜੈਸੀ ਐਸੀ ਢੱਕ ਕੇ ਰੱਖ ਦੋਗੇ ਫਿਰ ਤੁਹਾਡਾ ਬਰਿਆਨੀ ਤਿਆਰ ਹੋ ਗਈ ਔਰ ਉੱਪਰ ਧਨੀਆ ਪਾਓ, ਔਰ ਉਹਨੂੰ ਖਾ ਲੋੋ, ਨਾਲ ਤੁਸੀਂ ਇਹਦੀ ਚਟਨੀ ਵੀ ਖਾ ਸਕ ਸਕਦੇ ਔ,
ਹਾਂ ਮੈਂ ਉਹੀ ਕਹਿ ਰਹੀ ਸੀ ਉਹ ਫੇਰ ਹਾਂਜੀ ਮਤਲਬ ਕੀ ਏਦਾਂ ਫਿੱਕਾ ਫਿੱਕਾ ਤਾਂ ਨੀ ਲੱਗੇਗਾ ਨਾ,
ਨਾ-ਨਾ-ਨਾ ਇਹ ਬੜੀ ਸਵਾਦ ਬਰਿਆਨੀ ਬਣਦੀ ਐ ਮਤਲਬ ਇਹਦੇ ਚ ਨਾ ਫਿੱਕਾ ਫਿੱ ਪੱਕਾ ਨੀ ਲੱਗਦਾ।
ਹੂੰ, ਜਿੱਦਾਂ ਕਿ ਹਾਂ ਠੀਕ ਹੈ। ਬੱਚਿਆਂ ਦੇ ਅਕੋਰਡਿੰਗ ਮਤਲਬ ਜਿੱਦਾਂ ਚਿਕਨ ਦੱਸਿਆ ਤੁਸੀਂ ਹਲਕਾ ਲਾਈਟ ਜਿਹਾ ਐਵੇਂ ਹੈ।
ਹਾਂ ਉਹੀ ਹੂੰ ਸਾਡੇ ਘਰ ਵੀ ਕੋਈ ਮਿਰਚਾਂ ਨੀ ਖਾਂਦਾ ਨਾ।
ਅੱਛਾ ਠੀਕ ਹੈ ਠੀਕ, ਹਾਂਜੀ ਨਹੀਂ ਸਹੀ ਹੈ ਉਹ ਨਾ ਫੇਰ ਬੱਚੇ ਛੋਟੇ ਨੇ ਨਾ ਫੇਰ ਬੱਚੇ ਵੀ ਖਾਣ ਨਾਲ ਫਿਰ ਉਹਨਾਂ ਦੀ ਇਹਦਾ ਕਿੱਥੇ ਬਣਦੀ ਹੈ।
ਹਾਂ ਇਹ ਤਾਂ ਹੈ।
ਹਾਂਜੀ ਤਾਂ ਹੀ ਕਰਕੇ ਹੋਰ ਤੁਸੀਂ ਮੈਨੂੰ ਇਹ ਵੀ ਦੱਸ ਦੋ ਜਿਹੜਾ ਚਟਨੀ ਦਾ ਵੀ ਨਾਲ
ਚਟਨੀ ਤੁਹਾਨੂੰ ਹਾਂ ਧਨੀਆ ਲੈ ਲੋ ਇੱਕ ਮਿਰਚ ਲੈ ਲੋ ਇੱਕ ਧਨੀਆ ਮਤਲਬ ਥੋੜਾ ਸਾ ਧਨੀਆ ਇੱਕ ਮਿਰਚ, ਔਰ ਉਹਦੇ ਅੰਦਰ ਪਾਦੋ ਤੁਸੀਂ ਲਸਣ ਟਮਾਟਰ ਇਹ ਪਾ ਕੇ ਫਿਰ ਉਹਦੇ ਬਾਅਦ ਤੁਹਾਨੂੰ ਕੀ ਕਹਿੰਦੇ ਆ, ਅਹ ਦਹੀਂ ਪਾ ਦੋ ਪਾਣੀ ਬਹੁਤ ਥੋੜਾ ਪਾਓ,
ਅੱਛਾ ਅੱਛਾ ਟਮਾਟਰ ਹੋਰ ਦਹੀਂ ਵੀ
ਹਾਂ ਤਾਂ ਹੀ ਤਾਂ ਸਵਾਦ ਆਏਗਾ ਹਾਂ ਔਰ ਹਿੰਗ ਵਗੈਰਾ ਪਾ ਕੇ ਅਗਰ ਤੁਸੀਂ ਅਮਚੂਰ ਪਾਉਣਾ ਜਾਂ ਨਿੰਬੂ ਨਾ ਨਿੰਬੂ ਨੀ ੋੜ ਦੋ ਵੈਸੇ ਦਹੀਂ ਦਾ ਖੱਟਾਪਨ ਹੁੰਦਾ ਹੈ ਹਲਕਾ ਹਲਕਾ ਤਾਂ ਔਰ ਉਹਨੂੰ ਫੇਰ ਜਦੋਂ ਗਾੜ੍ਹੀ ਲੱਗੇ ਤੁਹਾਨੂੰ ਤੇ ਹਲਕਾ ਸਾ ਫੇਰ ਪਾਣੀ ਪਾ ਦੋ ਔਰ ਫੇਰ ਤੁਸੀਂ ਚਾਵਲਾਂ ਨਾਲ ਖਾ ਸਕਦੇ ਹੋ ਨਾ ਟਮਾਟਰ ਦੀ ਚਟਨੀ ਵੀ ਬਣਦੀ ਧਆਂ
ਠੀਕ ਏ ਉਹ ਮੈਂ ਮਤਲਬ ਕਿ ਇੱਕ ਤੇ ਪਨੀਰ ਆਉਂਦੀ ਹੈ ਮੋਮੋਸ ਨਾਲ ਦੀ ਲਾਲ
ਹਾਂ ਉਹ ਵੀ ਖਾ ਸਕਦੇ ਹੋ ਨਾਲ
ਹਾਂ ਥੋੜੀ ਸੀ ਮ ਜਿਹਨ ਕੋਈਲਕਾ ਬਹੁਤ ਸਪਾਈਸੀ ਘੱਟ ਲੱਗ ਰਿਹਾ ਤੇ ਜਿਸੇ ਕਿ ਥੋੜ੍ਹੀ ਸਪਾਈਸੀ ਹੁੰਦੀ ਹੈ ਨਾ ਤੇ ਏਦਾਂ ਉਹ ਖਾ ਲਈਏ ਹੋਰ ਇੱਕ ਪਤਾ ਨੀ ਅਸੀਂ ਕਿੱਥੇ ਬਰਿਆਨੀ ਖਾਧੀ ਸੀ ਉੱਥੇ ਸਾਨੂੰ ਨਾ ਉਹ ਨੇ ਚਿੱਟਾ ਪਤਾ ਨੀ ਕਿ ਦਹੀ ਦਿੱਤੀ ਸੀ ਕੀ ਪਤਾ ਨੀ
ਹਾਂ ਉਹ ਲਸਣ ਵਾਲਾ ਦਹੀਂ ਹੁੰਦਾ ਹੈ
ਹਾਂਜੀ ਹਾਂਜੀ ਉਹ ਆਦੀ ਆ ਤੁਕੀ ਬਣਾਉਣੇ
ਹਾਂ ਉਹ ਜ਼ਿਆਦਾ ਆਸਾਨ ਹੀ ਹੈ ਮਤਲਬ ਉਹ ਕੁਛ ਇੰਨਾ ਉਹ ਨੀ ਹੈ ਉਹਦੇ ਅੰਦਰ ਤੁਹਾਨੂੰ ਦਹੀਂ ਦੇ ਅੰਦਰ ਨਾ ਮਤਲਬ ਉਹ ਡਾਲਣਾ ਲਸਣ ਨੂੰ ਹਲਕਾ ਸਾ ਭੁੰਨ ਲੋ ਕੱਚਾਪਣ ਨਿਕਾਲ ਦੋ ਲਸਣ ਦਾ ਔਰ ਦਹੀਂ ਨੂੰ ਫੇਟ ਕੇ ਰੱਖ ਲੋੋ ਪਾਣੀ ਵਗੈਰਾ ਪਾ ਕੇ ਥੋੜਾ ਪਤਲਾ ਪਤਲਾ ਔਰ ਉਹਦੇ ਅੰਦਰ ਤੁਸੀਂ ਆਪਣੇ ਲਸਣ ਡਾਲ ਦੋ ਕਾਲੀ ਮਿਰਚ ਪਾ ਦੋ ਔਰ ਉਹਨੂੰ ਨਮਕ ਵਗੈਰਾ ਪਾ ਕੇ ਉਹਨੂੰ ਇਹ ਲਾਲੋ ਬਸ ਰਾਇਤਾ ਜੈਸਾ ਹੁੰਦਾ ਹੈ
ਹਾਂਜੀ ਹਾਂਜੀ ਹੀ ਬੜਾ ਹੀ ਸਵਾਦ ਲੱਗ ਰਿਹਾ ਸੀ ਦਹੀ ਤੇ
ਹਾਂ
ਮਤਲਬ ਰੁੱਖਾ ਵੀ ਖਾ ਲੋੋ ਨਾ ਤੇ ਬੜਾ ਅੱਛਾ ਫਲੇਵਰ ਆ ਰਿਹਾ ਸੀ, ਤੇ ਮੈਂ ਕਿਹਾ ਉਹੀ ਮੈਂ ਕਿਹਾ ਉਹ ਪਰ ਮੈਂ ਫਿਰ ਲੱਭਿਆ ਵੀ ਸੀ, ਮੈਂ ਕਿਹਾ ਰੈਸਪੀ ਦੇਖਾਂ ਪਰ ਮਿਲੀ ਨੀ ਸਹੀ ਵਾਲੀ ਰੈਸਿਪੀ।
ਹਾਂਜੀ,
ਤੇ, ਮੈਂ ਕਿਹਾ ਤੁਹਾਨੂੰ ਪੁੱਛਾ ਤੁਸੀਂ ਮਤਲਬ ਕਿੰਨੀ ਰੈਸਪੀ ਜਾਂਦੇ ਹੋ ਸ਼ਾਇਦ ਇਹਦੀ ਥੋੜ੍ਹੀ ਬਹੁਤ ਨੌਲੇਜ ਹੋਏ, ਤੇ ਮੈਂ ਬਣਾਣੀ ਸੀ ਚਟਨੀ ਇਹ ਵਾਲੀ
ਹੂੰ ਹੂੰ, ਹਾਲੇ ਤੇ ਹਾਂ ਹਾਂਜੀ ਨੋਰਮਲ ਵੀ ਸਵਾਦ ਲਗਦੀ ਹੈ, ਹਾਲੇ ਮੈਂ ਕੱਲ ਇੱਕ ਚੀਜ਼ ਬਣਾਈ ਸੀ ਅ ਸੈਂਡਵਿਚ ਬੜੀ ਸਵਾਦ ਮਤਲਬ ਘਰ ਦੀ ਮਿਓਨੀਜ਼ ਬਣਾ ਕੇ ਸੈਂਡਵਿਚ ਬਣਾਏ ਨੇ ਮੈਂ
ਚਿਕਨ ਵ ਕੀ ਕੀ ਕਹਿੰਦੇ ਨੇ ਉਹ ਵਾਲੇ ਪੀਸ ਜਿਆਦਾ ਉਹ ਤੇ ਨੀ ਕਰਨਗੇ, ਨਾ ਗਲ ਗਲ ਜਾਣਗੇ ਐਸਾ ਕੁਛ
ਨਾ ਨਾ ਸਾਨੂੰ ਬਸ ਵਨ ਵਿਸਲ ਆਦੀ ਹੀ ਜ ਵਿਸਲ ਵੈਸੇ ਹੀ ਬੰਦ ਕਰ ਦੇਣਾ ਹੈ।
ਠੀਕ ਹੈ ਠੀਕ। ਕਿਉਂਕਿ ਰਬੜਵਾਲੇ ਤੇ ਖੈਰ ਇੰਨੀ ਜਲਦੀ ਨੀ ਕਰਦੇ, ਲੇਕਿਨ ਜਿਹੜੇ ਆ ਹੁੰਦੇ ਨੇ ਨਾ ਬਉਣ ਵਾਲੇ
ਉਹ ਜਾਣ ਗੱਲ ਜਾਣਦੇ ਨੇ ਹਾਂ ਨਹੀਂ ਉਹ ਤੁਸੀਂ ਤਾਂ ਹੁੰਦੇ ਨੇ ਨਾ ਤੁਸੀਂ ਦੋ ਚਾਰ ਵਿਸਲਾਂ ਦਵਾ ਆਜੋ ਤੁਹਾਨੂੰ ਸਿਰਫ਼ ਇੱਕ ਵਿਸਲ ਦਵਾਉਣੀ ਹੈ।
ਠੀਕ ਹੈ ਠੀਕ ਐ। ਬਸ ਮੈਂ ਇਹੀ ਪੁੱਛਣਾ ਸੀ, ਮੈਂ ਕਿਹਾ ਕਿਉਂਕਿ ਅਸੀਂ ਬਾਜ਼ਾਰ ਵੀ ਖਾਧੇ ਨੇ ਨਾ ਤੇ ਹਾਰਡਲੀ ਬੋਨ ਵਾਲੀ ਮਿਲਦੀ ਹੈ, ਵੈਸੇ ਉਹ ਵਾਲੀ ਮਿਲਦੀ ਹੈ ਜ਼ਿਆਦਾਤਰ ਹ ਐਹੀ ਵਾਲੇ ਦੂਸਰੇ ਪੀਸ ਬਰਿਆਨੀ ਦਿੱਤੇ ਤੇ ਮੈਂ ਕਿਹਿਆ ਮੈਨੂੰ ਇਹੀ ਡਰ ਸੀ। ਹਾਂਜੀ, ਜੀ ਕਿ ਬਈ ਉਹ ਨਾ ਹੋ ਜਾਏ। ਹੋਰ ਆ ਜਾਓ, ਤੁਸੀਂ ਵੀ ਆਈਸ ਰੀਮ ਖਾ ਲੋ ਆਈਸ ਕਰ੍ਰੀਮ ਲੈ ਕੇ ਆਏ ਨੇ।
ਨਹੀਂ ਨਹੀਂ, ਖਾਓ ਖਾਓ ਤੁਸੀ,
ਹਾਂਜੀ, ਹਾਂਜੀ ਉਹੀ ਬਸ ਕੁਛ ਨੀ ਅ ਕਹਿ ਰਹੇ। ਕਹਿੰਦੇ ਫਟਾਫਟ ਖਾਲੋ ਆਈਸਕ੍ਰੀਮ, ਕੋ ਗੱਲ ਜਾਣੀ ਹੈ ਆਹੋ।
ਹਾਂ ਕੱਲ ਮੈਂ ਹਾਲੇ ਉਹ ਬਣਾਏ ਸੀ ਸੈਂਡਵਿਚ ਬਣਾਏ ਸੀ ਘਰ ਮਿਓਨੀਜ਼ ਬਣਾ ਕੇ ਸੈਂਡਵਿਚ ਸੁਣਾਈ ਮੈਂ।
ਅੱਛਾ ਮਿਊਨਿਸਟ ਬਣਾ ਲੈਂਦੇ ਹੋ
ਪਨੀਰ ਦੀ, ਹਾਂ! ਬੜੀ ਸਵਾਦ ਮਿਓਨੀਜ਼ ਬਣੀ ਆ, ਪਨੀਰ ਦੀ। ਉਹ ਇਕਦਮ ਨੈਚੁਰਲ ਹੈ ਬਿਨਾਂ ਅੰਡੇ ਦੀ। ਹਾਂ! ਮਓਨੀਸ ਮਤਲਬ, ਕਿੰਨੀ ਅਨਹਲਦੀ ਹੁੰਦੀ ਨਾ ਮੈਂ ਤੇ
ਅਰੇ! ਮੇ ਮਿਹਓਨੀਜ਼, ਹਾਂ! ਕੋਈ ਨੀ, ਹੁਣ ਮੈਂ ਕਰਾਂਗੀ, ਹੁਣ ਤੇ ਖੈਰ, ਆਏ ਨੇ ਨਾ, ਮੈਂ ਦੁਬਾਰਾ ਫੋਨ ਕਰਾਂਗੀ ਨਾ, ਤੇ ਤੁਸੀਂ ਮੈਨੂੰ ਇਹ ਰੈਸਿਪੀ, ਜਰੂਰ ਦੱਸਣਾ, ਕਿਉਂਕਿ ਮੇਰੇ ਬੱਚਿਆਂ ਨੂੰ ਨਾ ਮਤਲਬ ਕੀ ਆਹੀ, ਪਾਸਤਾ ਵਗੈਰਾ ਬਣਾ ਲਓ ਚ ਮਿਓਨੀਜ਼ ਪਾ ਦੋ ਜਾਂ ਸੈਂਡਵਿਚ ਬਣਾਲੋ ਉਦੇ ਚ ਮਿਓਨੀਜ ਪਾ ਦੋ। ਜਾਂ ਵੈਸੇ ਵੀ, ਕੁਛ ਵੀ, ਖਾਣਾ ਪੀਣਾ ਹੁੰਦਾ ਨਾ ਤੇ ਮਿਓਨੀਜ ਉਹ ਨਾ, ਫਿਰ ਥੋੜੀ, ਅਨਹਲਦੀ ਜਿਹੀ ਹੁੰਦੀ ਹੈ।
ਹਾਂ! ਇਹ ਤਾਂ ਹੈ। ਸਾਰਾ ਹੀ ਫਾਸਟ ਫੂਡ ਹੀ, ਅਨਹੇਲਦੀ ਹੈ।
ਹਾਂਜੀ! ਤੇ ਮੈਂ ਥੋੜਾ ਸ, ਅਵੋਇਡ ਕਰ ਦੀਆਂ, ਤਾਂ ਕਰਕੇ ਤੇ, ਕੋਈ ਨੀ, ਚਲੋ, ਤੇ ਮੈਂ,
ਮੈਂ ਤੇ ਬਣਾਈ ਸੀ, ਇਹ, ਹਾਂ! ਕੱਲ ਬਣਾਈ ਹੈ ਮੈਂ, ਜ਼ਿਆਦਾ ਨੀ ਮੈਂ ਥੋੜ੍ਹੀ ਬਣਾਉਂਦੀ ਹੈਂ, ਮਲਬ
ਅੱਛ, ਅੱਛਾ, ਅੱਛਾ, ਅੱਛਾ! ਅੱਛਾ, ਤੇ ਉਹੀ। ਕੋਈ ਨੀ, ਤੇ ਇਹ ਤਾਂ ਤੁਸੀਂ ਬੜੀ ਅੱਛੀ ਚੀਜ਼ ਮੈਨੂੰ ਦੱਸਦੀ ਹੈ, ਤੇ ਵੈਸੇ, ਬਣਾ ਕੇ ਰੱਖਾਂਗੇ ਖ਼ਰਾਬ ਤੇ ਨੀ ਹੈਗੀ ਨਾ?
ਹ! ਇੱਕ ਦੋ ਦਿਨ, ਤੁਸੀਂ ਰੱਖ ਸਕਦੇ ਫਰਿਜ ਚ'।
ਹਾਂ, ਹਾਂ। ਮਤਲਬ ਇਹਹੀ ਆਪਣੇ, ਦੋ ਤਿੰਨ ਦਿਨ ਸਟੋਰ ਹੋ ਜਾਏ, ਬਸ, ਕਿਉਂਕਿ ਇੱਕ ਦਿਨ ਜਿੱਦਾਂ ਕਿ ਕੇ ਪਾਸਤਾ ਵਗੈਰਾ ਬਣਾ ਲਿਆ, ਜਾਂ ਸੈਂਡਵਿਚ ਬਣਾ ਲਿਆ, ਇੱਕ ਦਿਨ, ਤੇ ਉਹ ਦੂਸਰੇ ਦਿਨ ਕੁੱਛ ਸਮਾਨ ਬਣਾ ਲਿਆ। ਤਾਂ ਹੀ ਯੂਜ ਹੋ ਗਈ, ਫੇਰ ਉਹਦੇ ਬਾਅਦ, ਭਾਵੇਗੇ ਕੋਈ ਨੀ, ਫੇਰ ਹੋਰ ਬਣਾ ਲਾਂਗੇ। ਵੈਸੇ, ਡੇਲੀ ਤੇ ਖੈਰ ਰੱਖੋ, ਰੋਜ਼ ਰੋਜ਼ ਤੇ ਖਾਣ ਨਾਲ ਸਵਾਦ ਵੀ ਨੀ ਲੱਗਦੀ, ਤਾਂ ਕਰਕੇ, ਹਾਂਜੀ, ਉਓਹੀ, ਤੇ ਚਲ, ਹਾਂਜੀ ਕੋਈ, ਤੇ ਮੈਂ ਵੀ ਨਾ, ਇਹ ਰੈਸਿਪੀ ਮਤਲਬ, ਪੁੱਛਾਂਗੀ ਤੁਹਾਨੂੰ, ਹੁਣ ਹੁਣ ਖੈਰੇ, ਆਵਾਜ਼ਾਂ ਮਾਰਦੇ ਪਏ ਨੇ, ਬੜੀਆਂ, ਤੇ ਆਈਸਕ੍ਰੀਮ ਵਗੈਰਾ ਖਾ ਲਈਏ, ਫੇਰ ਮੈਂ ਤੁਹਾਨੂੰ ਮਿਲਾਵਾਂਗੀ।
ਹਾਂਜੀ, ਹਾਂਜੀ, ਕੋਈ ਗੱਲ ਨੀ। ਓਕੇ ਜੀ, ਓਕੇ ਜੀ, ਬਾਏ ਬਾਏ, ਸਤਿ ਸ਼੍ਰੀ ਅਕਾਲ।